ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ।
ਅਸੀਂ ਵਧੀਆ ਮੈਮ ਤੁਸੀਂ ਦੱਸੋ ਕਿਵੇਂ ਓ ਜੀ।
ਵਧੀਆ ਮੈਂਮ ਅਸੀ ਵੀ।
ਹੂੰ। ਕੁਛ ਨੀ ਬਸ ਪਹਿਲਾਂ ਮੈਂ ਘਰ ਦੇ ਕੰਮ ਕਰਕੇ ਹੁਣ ਆਨਲਾਈਨ ਕੰਮ ਤੇ ਲੱਗੀਆਂ, ਹਾਂਜੀ ਹਾਂ।
ਤੁਸੀਂ ਇੱਕ ਕੱਲੇ ਹੀ ਕਰਦੇ ਹੋ ਤੁਹਾਡੇ ਘਰ ਦੇ ਵੀ ਆਨਲਾਈਨ ਕੰਮ
ਹਾਂਜੀ ਹਾਂ।
ਅੱ ਅੱਛਾ ਜੀ, ਚਲੋ ਵਧੀਆ ਗੱਲ ਹੈ ਗੀ ਇਹ ਤਾਂ ਇ ਜਿਵੇਂ ਆਪਾਂ ਕਹਿ ਦਿੰਨੇ ਵੀ ਪਾਰਟ ਟਾਈਮ ਜੋਬ ਬਣ ਜਾਂਦੀ ਹੈਗੀ।
ਹਾਂਜੀ ਹਾਂ।
ਕਿਉਂਕਿ ਕੁਛ ਨਾ ਕੁਛ ਆਪਾਂ ਕਮਾ ਲੈਂਨੇ ਹਾਂ ਆਪਣੇ ਲਈ ਹਨਾ।
ਹਾਂਜੀ ਹਾਂ।
ਵੈਸੇ ਇਹ ਬਹੁਤ ਵਧੀਆ ਹੈਗਾ ਗਾ ਆਪਣੇ ਲਈ।
ਹਾਂਜੀ ਹਾਂ ਆਪਾਂ ਆਪਣੇ ਖ਼ਰਚੇ ਕੱਢਣ ਜੋ
ਹਾਂਜੀ ਹਾਂ। ਕਿਉਂਕਿ ਅੱਜ ਕੱਲ੍ਹ ਮਹਿੰਗਾਈ ਵੱਧਣ ਦੇ ਨਾਲ-ਨਾਲ ਸਾਰਾ ਕੁਛ ਬਹੁਤ ਔਖਾ ਹੋਇਆ ਪਿਆ ਹੈਗਾ।
ਹਾਂਜੀ ਹਾਂ।
ਕਿਉਂਕਿ ਆਪਣੇ ਹੁਣ ਮੋਬਾਈਲ ਦਾ ਖ਼ਰਚਾ ਹੀ ਲਾ ਲਓ ਮਹੀਨੇ ਦੇ ਨੈੱਟ ਪੈਕ ਦਾ।
ਹੂੰ ਹੂੰ।
ਬਹੁਤ ਹੋ ਰਿਹਾ ਗਾ, ਕਿਉਂ ਖੇ ਇਹਦੇ ਨਾਲ ਆਪਣੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਦਾ ਬੋਝ ਵੀ ਬਹੁਤ ਘੱਟ ਹੁੰਦਾ ਹੈ ਗਾ।
ਹਾਂ ਹਾਂ ਉਹ ਤਾਂ ਹੈ ਬਟ ਉਹ ਵੀ ਹਨਾ ਮਤਲਬ ਇੰਨੀ ਇੰਨੀ ਕੁ ਹ ਕਮਾਈ ਹੁੰਦੀ ਆ। ਆਪਾਂ ਨੂੰ, ਇੰਨੇ ਤਾਂ ਖਰਚੇ ਹੋ ਨੇ ਤੇ ਮਹਿੰਗਾਈ ਐੰਨੀ ਹੋ ਰਹੀ ਹੈ।
ਕਿਉਂਕਿ ਹੁਣ ਬੱਚਿਆਂ ਦੀ ਪੜ੍ਹਾਈ ਖਾਣਾ ਪੀਣਾ ਕੱਪੜੇ ਸਾਰੀਆਂ ਲੋੜਾਂ ਬਹੁਤ ਜ਼ਿਆਦਾ ਨੇ ਗੀਆਂ ਪਰਿਵਾਰ ਦੀਆਂ। ਇਹ ਤਾਂ ਗੱਲ ਹੈਗੀ ਆ ਜੀ। ਹੋਰ ਤੁਹਾਡੇ ਸਿਸਟਰ ਉਹ ਕਿਉਂ ਨਹੀਂ ਆਨਲਾਈਨ ਕੰਮ ਕਰ ਰਹੇ। ਹੈਲੋ। ਮੈਮ ਤੁਹਾਡੇ ਸਿਸਟਰ ਨੇ ਜਿਹੜੇ ਉਹ ਆਨਲਾਈਨ ਕਿਉਂ ਨਹੀਂ ਕੰਮ ਕਰ ਰਹੇ, ਕਿ ਉਹ ਪਲੱਸ ਟੂ ਤੋਂ ਬਾਅਦ ਕੁਛ ਨਹੀਂ ਕਰਨਾ